ਹ ਹਾਂਜੀ
ਹੈਲੋ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਇੱਕ
ਹੈਲੋ। ਹੈਲੋ। ਹੈਲੋ।
ਹੈਲੋ ਆਂਦੀ ਅਵਾਜ ਹਾਂਜੀ ਹਾਂ ਠੀਕ ਹੈ ਸਤਿ ਸ਼੍ਰੀ ਕਾਲ।
ਹੋਰ ਠੀਕ ਹੋ।
ਹਾਂ। ਤੁਸੀਂ ਦੱਸੋ ਹਾਂ ਸਭ ਵਧੀਆ ਬਸ ਮਹਿਮਾਨਾਂ ਦੇ ਬੱਚੇ ਆਏ ਦੇ ਸੀ, ਉਹ ਗਏ ਨੇ ਘਰੋਂ।
ਅੱਛਾ। ਹੋਰ ਸੁਣਾਓ ਕੀ ਬਣਾਇਆ ਜੇ।
ਅਸ ਅਸੀਂ ਕੀ ਬਣਾਇਆ ਚੋਲ ਬਣਾਏ ਸੀ ਆਲੂ ਬੜੀਆਂ ਵਾਲੇ ਨਾ।
ਹਸਬੈਂਡ ਆ ਗਏ ਕੰਮ ਤੋਂ।
ਕੰਮ ਤੇ ਗਏ ਨੀ ਸੰਡੇ ਨਹੀ ਏ ਤੇ ਔਫ ਏ।
ਅੱਛਾ-ਅੱਛਾ।
ਹਾਂ। ਹੋਰ ਤੁਸੀਂ ਕੀ ਬਣਾਇਆ।
ਅਸੀਂ ਤੇ ਜੀ ਉਹੀਓ ਸਵੇਰ ਦੀ ਸਬਜ਼ੀ ਬਣਾਈ ਹੋਈਏ।
ਕੀ ਬਾਣਿਆਂ ਸੀ ਸਵੇਰੇ।
ਅਸੀਂ ਸਵੇਰੇ ਬਣਾਏ ਸੀ, ਆਲੂ ਪਕੌੜੇ।
ਅੱਛਾ। ਆਲੂ ਬੈਂਗਨ।
ਹਾਂਜੀ-ਹਾਂਜੀ, ਪਕੌੜੇ ਆਲੂਆਂ ਦੇ।
ਅੱਛਾ।
ਹੋਰ ਘਰ ਸਭ ਠੀਕ।
ਹਾਂਜੀ।
ਅੱਛਾ ਹੋਰ
ਭੈਣ ਦੇ ਘਰ ਆ ਗਏ ਨੇ।
ਅੱਛਾ-ਅੱਛਾ। ਹੋਰ ਕੰਮ ਬਮ ਠੀਕ ਬਸ।
ਹਾਂਜੀ ਕੰਮ ਠੀਕ ਚੱਲਦਾ ਵਾ ਤੁਸੀਂ ਦੱਸੋ ਜਾਓ ਗੇ ਬਾਜ਼ਾਰ ਸ਼ਾਮੀ।
ਪਰ ਦੇਖੋ ਗਰਮੀ ਇਤਨੀ ਜ਼ਿਆਦਾ ਨਿਕਲਣ ਦਾ ਮਨ ਇ ਨੀ ਕਰਦਾ ਬਾਕ ਕਿ ਦੇਖਦੇ ਹਜੇ ਕੁੱਛ ਪੱਕ ਕਾ ਨਹੀਂ ਪਤਾ।
ਅੱਛਾ-ਅੱਛਾ।
ਹਮ ਗਰਮੀ ਇਤਨੀ ਆ ਹੁਣ ਕੌਣ ਨੀ ਨਿਕਲ ਘਰੋਂ ਬਾਹਰ।
ਹਾਂ ਇਹ ਤੇ ਹੈ ਹੀ ਏ। ਫੇਰ ਬੱਚਿਆਂ ਨਾਲ ਤੇ ਹੋਰ
ਹਾਂ।
ਹਾਂ ਸਾਡੇ ਬੱਚੇ ਤੇ ਠੀਕ ਨੇ ਨਾ ਤੁਹਾਨੂੰ ਦੱਸਿਆ ਤੇ ਸਿਗਾ ਜਿੜਾ ਸਾਡਾ ਕੰਮ ਹੈਗਾ ਕੋਈ
ਅੱਛਾ। ਹੋਰ
ਹੋਰ ਬਸ ਤੁਸੀਂ ਸੁਣਾਓ ਰਾਤੀ ਕੀ ਚਾਡੋ ਗੇ
ਰਾਤੀ ਹਜੇ ਵੇਖਦੇ ਆ ਹਜੇ ਕੁਛ ਪਤਾ ਨੀ ਏ ਰਾਤ ਦਾ ਹਜੇ ਤੇ ਸਵੇਰ ਦੀਆਂ ਪੂੜੀਆਂ ਪਈਆਂ ਨੇ ਦੋ ਤਿੰਨ ਬਾਕੀ ਹੁਣੇ ਚੋਲ ਬਣਾਏ ਸੀ ਉਹ ਪਏ ਨੇ
ਵੇਖੋ ਰਾਤੀ ਕੀ ਬਣਦਾ
ਜ਼ਿਆਦਾ ਤਾਂ ਲਿਆ ਪਾਨੇ ਨਾ ਪਾਇਆ ਕਰੋ
ਹਾਂ ਨਹੀਂ ਮੈਂ ਮੈਂ ਨੀ ਖਾਧੀ
ਸਾਡੇ ਘਰ ਮਹਿਮਾਨਾਂ ਦੇ ਬੱਚੇ ਆਏ ਦੇ ਤੁਸੀਂ ਓ ਹਜੀ ਬਦਗਰਮ ਅ ਜਾਂਦੇ ਨੇ ਮਹਿਮਾਨਾਂ ਦੇ ਬੱਚੇ
ਰੋਟੀ ਖਾ ਕੇ ਗਏ ਹੁਣ
ਨਾ ਮੈਂ ਤੇ ਕਿਹਾ ਸੀ ਮੈਂ ਕਿਹਾ ਬੱਚੋਂ ਬਹਿ ਜਾਉ ਪੂੜ ਖਾ ਕੇ ਚੱਲੇ ਉਹ ਜਾਂਦੇ ਹੀ ਨੀ ਹਿਲ ਦੇ ਈ ਨੀ ਕਹਿਣ ਤੇਡ ਭਰਿਆ ਦਾ ਮੈਂ ਕਿਹਾ ਅੱਛਾ ਚਲੋ ਠੀਕ ਮਤ ਸੀ ਖਾ ਜਾਓ ਖਾ ਕੇ ਕਿ ਨੀ ਗਏ ਵਅਦ ਦੇ ਬੱਚੇ ਹਾਂ। ਮੈਂ ਕਿਹਾ ਚਲੋ ਇੱਕ ਅੱਧਾ ਪੁੜੀ ਖਾ ਜਾਂਦਾ ਕਦੇ ਖਾ ਕੇ ਨੀ ਆਵੇ ਮਨ ਦਾ ਬੱਚਾ ਪੁੜੀ
ਹੋਰ ਤੁਹਾਡੇ ਬੱਚੇ
ਮੈਂ ਤੇ ਕਿਆ ਸੀਂ ਖਾਜੋ ਮਿਹਮਾਨ ਦੇ ਬੱਚੋਂ ਪੂਰੀ ਖਾ ਕੇ ਹੀ ਨਹੀਂ ਗਏ ਫੇਰ ਜਿਆਦਾ ਫੋਰਸ ਨੀ ਕੀਤਾ ਅਸੀਂ ਹੈਂ
ਏ ਬਾਹਰ ਕਿੱਥੇ ਗਏ ਨ।
ਪਏ ਦੇ ਨੇ, ਸੁਤੇ ਦੇ ਨੇ। ਸੋ ਗਏ ਨੇ, ਹਾਂ ਹੁਣ ਅਸੀਂ ਸੁਬਹ ਸੁਣਾਂਗੇ ਆਵਾਜ਼ ਹੁਣ। ਹਾਂ, ਹੋਰ ਸਭ ਠੀਕ।
ਹਾਂਜੀ ਵਧੀਆ, ਹੋਰ ਗਰਮੀ ਤਾਂ ਵਧੀਆ ਵਾ ਪਾਏ ਨਹੀਂ ਖਾਡ ਖਾਦਾ ਹੈ, ਗਰਮੀ ਤੇ ਵਾਵਾ ਪੈਂਦੀ ਪਈ ਐ।
ਜੂਸ ਪੀਓ ਇੰਨੀ ਗਰਮੀ ਪੈਂਦੀ ਪਈ ਏ, ਰੋਟੀ ਤੇ ਘੱਟ ਹੀ ਖਾਦੇ, ਜੂਸ ਪੀਂਦੇ ਰਹੋ।
ਹੂ, ਨਹੀਂ ਅਸੀਂ ਤੇ ਗੁਲੂਕੋਨ ਡੀ ਵਗੈਰਾ ਦਾ ਜੈ
ਅੱਛਾ ਅਸੀ ਤਾਂ ਆਪ ਵੀ ਇੰਨੀ ਗਰਮੀ ਏ, ਨਿੰਬੂ ਪਾਣੀ ਪੀ ਲਿਆ ਏ, ਜਾਂ ਕੁਛ ਪੀ ਲਿਆ। ਇੰਜੋ ਈ ਕਰਦੇ ਆ ਬਸ। ਇਧਾ ਹੋਰ ਕੀ।
ਪਾਣੀ ਵੀ ਕੀਤਨਾ ਬੰਦਾ ਪੀ
ਹਾਂ ਵਿੱਚ ਤੇ ਹੋਰ, ਗਲੂਕੋਨ ਡੀ ਬਣਾ ਕੇ ਪੀ ਲੋ। ਟੋਕਸ ਬੁੱਕ ਵਾਟਰ ਬਣਾ ਕੇ ਪੀ ਲੋ। ਨਿੰਬੂ ਪਾਣੀ ਬਣਾ ਕੇ ਪੀ ਲੋ, ਗੋਂਦ ਕਤੀਰਾ ਬਣਾ ਕੇ ਪੀ ਲੋ, ਲੋਹਰੀ ਜੀ ਉਹ ਲੋਹਰੀ ਜੀਰਾ ਕਹਿੰਦੀ ਪਇ ਆਂ, ਔਹ ਚਿਆ ਸੀਡਸ ਪਾ ਕੇ ਪੀ ਸਕਦੇ ਹੋ, ਪਾ
ਹਮ
ਹੈਂ
ਠੀਕ ਹੈ, ਹੋਰ ਕੀ ਲ
ਹਾਂ ਹੋਰ ਕੀ ਇਸ ਤਰ੍ਹਾਂ ਤਾਂ ਹੈ ਹੀ ਵਈਆ ਬੰਦਾ, ਖਾ ਪੀ ਕਰ ਸਕਦਾ ਇਤਨੀ ਗਰਮੀ ਕੌਣ ਰੋਟੀ ਖਾਔ, ਪਾਣੀ ਪੀ ਪੀ ਟਾਇਮ ਪਾਸ ਕਰੀ ਜਾਓ।
ਬਿਲਕੁਲ ਮਨ ਨੀ ਕਰਦਾ ਰੋਟੀ ਬਣਾਂਨ ਤੇ।
ਔ ਤੇ ਗਰਮੀ ਇਤਨੀ ਐ, ਆਪਾਂ ਤਾ ਸਵੇਰੇ ਹੀ ਬਣਾ ਕੇ ਵੇਲੇ ਹੋ ਜਾਏ, ਦੁਪਹਿਰੇ ਕੌਣ ਬਣਾਉਣ ਵੜੇ। ਇੱਕ ਟਾਇਮ ਬਣਾ ਕੇ, ਸਵੇਰੇ ਈ ਬਣਾ ਲੈਂਦੇ ਆ ਅਸੀ ਤੇ। ਹੁਣ
ਹਮ ਹੋਰ
ਵਧੀਆ
ਬਸ ਬਸ ਸਾਡਾ ਵੀ ਸਭ ਵਧੀਆ ਬਸ ਗਰਮੀ ਘੱਟ ਹੋਏ ਤੇ ਬੰਦਾ ਘੁੰਮਣ ਜਾਏ ਕਿਧਰੇ
ਧੁੱਪ ਦੇ ਵਿੱਚ ਕਿੱਥੇ ਜਾਏ ਬੰਦਾ?
ਹੋਰ
ਹਮਮ।
ਥੋੜਾ ਗਰਮੀ ਘਾਟ ਨਿਕਲ ਵੀ ਜਾਏ ਲੇਕਿਨ ਗਰਮੀ ਏਨੀ ਤੇਜ਼ ਧੁੱਪ ਏਨੀ ਤੇਜ਼ ਏ ਕੌਣ ਮੈਂ ਕਿੱਥੇ ਲਿਖਣਾ ਹੈ
ਜਾ
ਹੈਂ
ਇਹ ਵੀ ਕਿਿੰ ਵ ਜਾ ਉ
ਹਾਂ ਬਾਜ਼ਾਰ ਦੇਖੋ ਧੁੱਪ ਏਨੀ ਤੇਜ ਹੈ। ਕਿੱਥੇ ਜਾਇਆ ਜਾਏਗਾ ਬਜ਼ਾਰ? ਹੈਂ
ਸਾਡੇ ਘਰ ਪਾਸ ਜਾ
ਇੱਕ ਮਿੰਟ ਥੋੜਾ ਔਰ ਉਧਰ ਆਓ ਆਵਾਜ਼ ਕਲੀਅਰ ਨਹੀਂ ਆਂਦੀ ਪਈ।
ਮੈਂ ਕਹਿੰਦੀ ਵੀ ਤੁਸੀਂ ਕਹਿੰਦੇ ਪਏ ਸੀ ਨਾ।
ਹਾਂ। ਪਤਾ ਨੀ ਵੇਖੋ ਧੁੱਪ ਇੰਨੀ ਕਿੱਥੇ ਬਅਰ ਬਾਜ਼ਾਰ ਜਾਇਆ ਜਾਣਾ।
ਹਮਮ
ਹਲਕੀ ਹੋਏਗੀ ਤੋ ਕੋਈ ਮਨ ਕੀਤਾ ਤੇ ਜਿਆਦਾ ਪੇਲਾ ਤਿਆਰ ਹੋਵੋ ਫਿਰ ਜਾਓ, ਬੰਦਾ ਤਿਆਰ ਹੋਏ ਪਹਿਲੇ, ਫਿਰ ਜਾਏ। ਇਸਦਾ ਘਰ ਬੈਠਾ ਸਹੀ ਰਹਿੰਦਾ।
ਹੋਣੇ ਮੈਂ ਤੁਹਾਡਾ ਵਾਇਟ ਹੀ ਕਰਦੀ ਪਈ ਸੀ।
ਹਾਂ
ਹ
ਹੋਰ
ਹੋਰ ਬਸ ਹੁਣ ਆਇਯੋ ਪੁੱਛਦੀ ਪਈ ਸੀ ਕਿ ਮੈਂ ਜੇ ਤੁਸੀਂ ਜਾਓ ਤੇ
ਤੁਸੀ ਨੀਂ ਗਏ ਪੇਕੇ?
ਨਹੀਂ, ਜਾਣਾ ਮੈਂ ਜਾਵਾਂਗੀ ਪੇਕੇ ਤੇ।
ਹਾਂ ਗ ਅੜਰਾ
ਗਰਮੀ ਤਾਂ ਹੈ ਹੀ ਹੈ ਗੰਡਿਆ। ਭੀੜਾਂ ਤੇ ਬੜੀਆਂ ਨੇ।
ਹਮਮ, ਟਿਕਟ ਬੁੱਕ ਹੋਣ ਦਾ ਟਾਈਮ ਨੀ ਹੈ ਦੋ ਮਹੀਨੇ ਤਕ।
ਈ ਵ
ਹਾਂ, ਚਲੋ ਠੀਕ ਹੈ ਫਿਰ।
ਹਾਂ
ਹਾਂ ਹਾਂ ਹੈਲੋ, ਹੈਲੋ। ਹਾਂ, ਇਹ
ਹ
ਅੱਛਾ ਕਾਲ ਖਰਾਬ ਕਰਤੀ। ਸੱਤ ਮਿੰਟ ਕਾਲ ਕਟਤੀ। ਹੈਲੋ,